ਹੈਲੋ, ਹਾਂਜੀ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 ਕੀ ਹਾਲ ਹੈ?
ਵਧੀਆ ਜੀ, ਤੁਸੀਂ ਦੱਸੋ?
ਬਸ ਜੀ ਮੈਂ ਵੀ ਵਧੀਆ ਹੋਰ ਦੱਸੋ। ਕੀ ਕਰਤੇ? ਮੈਂ ਕਿਹਾ ਹੋਰ ਸੁਣਾਓ ਕੀ ਕਰਦੇ ਹੋ।
ਬਸ ਕੁਝ ਨਹੀਂ ਫਰੀ ਸੀ।
ਅੱਛਾ- ਅੱਛਾ ਬੜੇ ਟਾਈਮ ਬਾਅਦ ਫੋਨ ਕੀਤਾ ਇੱਥ ਤੁਸੀਂ।
ਹਾਂਜੀ ਬਸ ਟਾਈਮ ਹੀ ਨਹੀਂ ਲੱਗਦਾ ਬੱਚਿਆਂ ਨੂੰ ਕੁੱਝ ਸਮਝਾ ਰਹੇ ਸੀਗੇ। ਸੋਚਿਆ ਤੁਹਾਨੂੰ ਵੀ ਕੋਲ ਕਰ ਲਈਏ।
ਅੱਛ-ਅੱਛਾ ਕੀ ਸਮਝਾ ਰਹੇ ਹੋ ਬੱਚਿਆਂ ਨੂੰ।
ਬਸ ਆ ਹੀ ਜੀ, ਫੋਨ ਬਹੁਤ ਜਾਦਾ ਦੇਖਦੇ ਨੇ।
ਹਾਂ, ਨਹੀਂ ਇਹ ਤਾਂ ਬਹੁਤ ਗ਼ਲਤ ਗੱਲ ਹੈ ਦੇਖੋ।
ਹਾਂਜੀ-ਹਾਂਜੀ
ਹਾਂਜੀ, ਮੈਂ ਵੀ ਆਪਣੇ ਬੱਚੇ ਨੂੰ ਸਮਝਾਨੀ ਹਾਂ ਵੀ ਘੱਟ ਫੋਨ ਯੂਸ ਕਰਿਆ ਕਰੋ। ਬਸ ਬੱਚੇ ਕਿੱਥੇ ਮੁੜਦੇ ਨੇ ਫੇਰ। ਤਾਂ ਵੀ ਦੇਖੋ ਲਈਦਾ ਫੋਨ ਖਿੱਚ-ਖਿੱਚ ਕੇ ਫੋਨ। ਫੜੋ ਤੇ ਟੀ ਵੀ ਨੂੰ ਲੈ ਫੜ ਕੇ ਬਹਿ ਜਾਣਗੇ।
ਹਾਂਜੀ-ਹਾਂਜੀ, ਇਹ ਤਾਂ ਹੈ ਤੇ ਮਤਲਬ ਕਿ ਛੋ ਤੇ ਬੱਚੇ ਆ ਜਿਹੜੇ ਇਹਨਾਂ ਨੂੰ ਆਪਾਂ ਨੂੰ ਘੱਟ ਦੇਣਾ ਚਾਹੀਦਾ ਕਿ ਇਹਨਾਂ ਦੇ ਨਾ ਅੱਖਾਂ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਏ।
ਹਾਂਜੀ-ਹਾਂਜੀ, ਇਹ ਤਾਂ ਬਿਲਕੁਲ ਸਹੀ ਗੱਲ ਹੈ ਨਾਲੇ ਅੱਖਾਂ ਮਤਲਬ ਆਈ ਸਾਈਟ ਵੀਕ ਹੁੰਦੀ ਹੈ।
ਹਾਂਜੀ-ਹਾਂਜੀ, ਇਹਨਾਂ ਇਹ ਗੱਲਾਂ ਬਾਰੇ ਧਿਆਨ ਨੀ ਦਿੰਦੇ। ਤੇ ਬੱਚਿਆਂ ਨੂੰ ਕੁੱਝ ਸਮਝ ਨੀ ਹੁੰਦੀ।
ਬਿਲਕੁਲ ਦੇਖੋ ਇਹ ਤਾਂ ਪੈਰੈਂਟਸ ਦੀ ਗੱਲ ਹੋ, ਪੈਰੈਂਟਸ ਤੇ ਡਿਪੈਂਡ ਹੁੰਦਾ, ਪੈਰੈਂਟਸ ਨੂੰ ਚਾਹੀਦਾ ਕਿ ਬੱਚੇ ਦਾ ਟਾਈਮ ਟੇਬਲ ਬਣਾਏ ਇੱਕ। ਹਨਾ ਕਿ ਇੰਨਾ ਟਾਈਮ ਤੁਸੀ ਸਟੱਡੀ ਕਰਨਾ ਉਸ ਤੋਂ ਬਾਅਦ ਇੰਨਾ ਟਾਈਮ ਤੁਸੀਂ ਫੋਨ ਦੇਖਨੇ, ਫਿਰ ਇੰਨਾ ਟਾਈਮ ਤੁਸੀਂ ਫਿਜੀਕਲ ਐਕਟੀਵਿਟੀਜ਼ ਕਰਨੀ ਹੈ। ਦੇਖੋ ਪੇਰੈਂਟਸ ਧਿਆਨ ਨਹੀਂ ਦਿੰਦੇ ਅੱਜ ਕੱਲ ਦੇ। ਵੀ ਬੱਚੇ ਨਾ ਫਿਜ਼ੀਕਲ ਗੇਮਸ ਖੇਡਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਹੈਲਥ ਇਸ਼ੂਜ਼ ਵੀ ਹੁੰਦੀ ਹੈ ਆਈਸ ਆਈ ਸਾਇਡ ਤੇ ਚਲੋ ਵੀ ਹੁੰਦੀ ਹੈ ਫੋਨ ਦੇਖ ਕੇ। ਉਹ ਬਾਹਰ ਨੀ ਜਾਂਦੇ, ਖੇਲਣ ਨੀ ਜਾਂਦੇ, ਉਹਦੇ ਕਰਕੇ ਦੇਖੋ ਉਹਨਾਂ ਨੂੰ ਫਿਰ ਫਿ ਕਲ ਹੈਲਥ ਪ੍ਰੋਬਲਮਸ ਵੀ ਹੁੰਦੀਆਂ ਹਨਾ।
ਹਾਂਜੀ-ਹਾਂਜੀ, ਦੇਖੋ ਅੱਜ ਕੱਲ ਦੇਖਿਆ ਜਾਵੇ ਤਾਂ ਅੱਜ ਕੱਲ ਜੋ ਕਿ ਛੋਟੇ ਬੱਚਿਆਂ ਦੇ ਜ਼ਿਆਦਾਤਰ ਐਨਕਾਂ ਲੱਗ ਜਾਂਦੀਆਂ ਨੇ। ਤਾਂ ਲੱਗਦੀਆਂ ਜੀ, ਛੋਟੇ ਬੱਚਿਆਂ ਨੂੰ ਆਪਾਂ ਸਮਝਾਉਂਦੇ ਨ ਤਾਂ ਕਰਕੇ ਨਾ ਫਿਰ ਉਹਨਾਂ ਫੋਨ ਨਾਲ ਨਾਲੇ ਸਿਰ ਦਰਦ ਕਰਦਾ ਹੈ ਅਪਣਾ ਤੇ ਨਾਲੇ ਬੱਚਿਆਂ ਦੀਆਂ ਅੱਖਾਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਏ।
ਹਾਂਜੀ-ਹਾਂਜੀ ਇਹ ਤਾਂ ਤੁਸੀਂ ਬਹੁਤ ਠੀਕ ਗੱਲ ਕਹਿ ਰਹੇ ਹੋ। ਬਸ ਦੇਖੋ ਅੱਜ ਕੱਲ ਨਿਊਸ ਵੀ ਤਾਂ ਕਿੰਨੀਆਂ ਆ ਰਹੀਆਂ ਨੇ ਛੋਟੇ-ਛੋਟੇ ਬੱਚੇ ਕਿਵੇਂ ਫੋਨ ਚ ਇੰਨਾ ਇੰਡੋਲਸ ਹੋ ਜਾਂਦੇ ਨੇ।
ਕੋਈ ਉਹਨਾਂ ਨੂੰ ਖ਼ਬਰ ਨਹੀਂ ਹੁੰਦੀ ਰੋਟੀ ਖਾਦਿਆਂ ਵੀ ਐ। ਫੋਨ ਦੇਖਦੇ ਨੇ ਹਨਾ ਕੀ ਉਹਨਾਂ ਨੂੰ ਫਿਰ ਰੋਟੀ ਲੱਗਣੀ।
ਇਹ ਦੇਖੋ ਜੇ ਵੇਖਿਆ ਜਾਵੇਗਾ ਕਿ ਜੀ ਪਹਿਲਾਂ ਵਾਲੇ ਸਮਿਆਂ 'ਚ। ਇਹ ਸਭ ਨਹੀਂ ਸੀਗਾ। ਚਿੱਠੀਆਂ ਰਾਹੀਂ ਸਭ ਕੁਝ ਕਰਦੀ ਸੀ ਅੱਜ ਕੱਲ ਦੇ ਸਮੇਂ ਵਿੱਚ ਮੋਬਾਇਲ ਫੋਨ ਜੋ ਆ ਗਏ ਨੇ ਬਹੁਤ ਚੰਗੀਆਂ ਚੀਜ਼ਾਂ ਵੀ ਇਸ ਵਿੱਚ ਆਦੀਆਂ ਨੇ। ਬਹੁਤ ਬੁਰੀਆਂ ਚੀਜ਼ਾਂ ਵੀ ਆਦੀਆਂ ਨੇ ਆਪਾਂ ਨੂੰ ਜ਼ਿਆਦਾਤਰ ਪਾਂ ਨੂੰ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਦੇਖ ਦੇਖੋਗੇ ਇਹ ਅਪਣੇ ਇੱਕ ਮਨੋਰੰਜਨ ਦਾ ਸਾਧਨ ਵੀ ਨੇ, ਇਹਨਾਂ ਦੇ ਆਪਾਂ ਚਲੋ ਗੇਮ ਖੇਡ ਸਕਦੇ ਹਾਂ ਵਿਹਲੇ ਟਾਈਮ ਬੈਠ ਕੇ ਜਾਂ ਆਪਨੇ ਕਰੀਬੀ ਦੋਸਤ ਰਿਸ਼ਤੇਦਾਰਾਂ ਨੂੰ ਕੋਲ ਕਰ ਸਕਦੇ ਹਾਂ। ਪਹਿਲਾਂ ਵਾਲੇ ਸਮੇਂ ਚ ਇਹ ਚੀਜ਼ ਨਹੀਂ ਸੀ ਹੁੰਦੀ।
ਜੀ-ਜੀ ਬਿਲਕੁਲ ਠੀਕ ਕਹਿ ਰਹੇ ਹੋ ਦੇਖੋ ਅੱਜ ਕੱਲ ਜਿਵੇਂ-ਜਿਵੇਂ ਅੱਗੇ ਮਤਲਬ ਵੱਧ ਰਿਹਾ ਵ ਤੈਕਨੋਲੋਜੀਆਂ ਨਵੀਆਂ-ਨਵੀਆਂ ਤਰੀਕੇ ਦੀ ਆ ਰਹੀਆਂ ਨੇ। ਹੈ ਨਾ ਫਿਰ ਉਸ ਹਿਸਾਬ ਨਾਲ ਮੋਬਾਇਲ ਫੋਨਸ ਵੀ ਦੇਖੋ, ਦੇਖੋ ਤੋਂ ਅਗਰ ਤੁਸੀਂ ਇੰਨੀ ਚੀਜ਼ ਦੇਖੋ ਪਹਿਲੇ ਮੋਬਾਈਲ। ਹੁਣ ਜਿਹੜੇ ਆਉਂਦੇ ਸੀ ਉਹ ਇੰਨੇ ਅਡਵਾਂਸ ਨਹੀਂ ਸੀ ਜਿੰਨੇ ਅੱਜ ਕੱਲ ਹੁਣ ਨਾ ਆ ਗਏ ਨੇ।
ਹਾਂਜੀ, ਹਾਂਜੀ ਉਹ ਤਾਂ ਹੈ।
ਹਾਂਜੀ ਅਤੇ ਟੈਕਨੋਲੋਜੀ ਹਰ ਇੱਕ ਚੀਜ਼ ਐਵੇਂ ਲੱਗਦਾ ਕਿ ਜਿਵੇਂ ਲਾਈਵ ਕੁਆਲਿਟੀ। ਅ ਕੈਮਰਾ ਫੀਚਰਸ ਹੋ ਗਏ ਹੈ ਨਾ ਅਲੱਗ ਅਲੱਗ। ਤਰ੍ਹਾਂ ਦਿਨਾਂ ਦੇ ਫੰਕਸ਼ਨ ਹੁੰਦੇ ਨੇ ਜਿਹੜੇ ਮਤਲਬ ਕਿੰਨੇ। ਐਡਵਾਂਸ ਆ ਗਏ ਨੇ ਇੰਨੇ ਐਨ ਮਤਲਬ ਐਨ ਲੱਗਦਾ ਹੈ ਕਿ ਹਾਂ ਜਿਵੇਂ ਤੁਸੀਂ ਸਾਹਮਣੇ ਅਗਰ ਤੁਸੀਂ ਵੀਡੀਓ। ਫੋਨ ਤੇ ਗੱਲ ਕਰ ਰਹੇ ਹੋ ਕਿਸੇ ਦੂਰ ਬੈਠੇ ਬੰਦੇ ਨਾਲ। ਤੇ ਐਨ ਲੱਗਦਾ ਕਿ ਹਾਂ ਬਈ, ਜਿੱਦਾਂ ਉਹ ਸਾਡੇ ਸਾਹਮਣੇ ਬੈਠ ਕੇ ਗੱਲ ਕਰ ਰਿਹਾ।
ਹਾਂਜੀ ਹਾਂਜੀ ਬਿਲਕੁਲ ਠੀਕ ਕਿਹਾ। ਦੇਖੋ ਕਿ ਜਿਵੇਂ ਕਿ ਆਪਣੇ ਫੋਰਨ ਗਏ ਹੁੰਦੇ ਆ ਕਈ। ਉਹਨਾਂ ਨਾਲ ਆਪਾਂ ਵੀਡੀਓ ਕਾਲ ਜਾਂ ਕੇ ਦੂਰ ਦੁਰੇਡੇ ਤੱਕ ਜੋ ਕਿ। ਖ਼ਬਰਾਂ ਹੁੰਦੀਆਂ ਨੇ ਐਕਸੀਡੈਂਟ ਹੁੰਦੇ ਆ ਜਾਂ ਕੋਈ ਹੋਰ ਵੀ। ਖ਼ਬਰਾਂ ਜੋ ਆਪਾਂ ਨੂੰ ਪਹਿਲਾਂ ਪਤਾ ਚੱਲ ਜਾਂਦੀਆ। ਅੱਜ ਕੱਲ੍ਹ ਤਾਂ ਦੇਖੋ ਮੋਬਾਇਲ 'ਤੇ ਆਪਾਂ ਜ। ਇਹ ਵੀ ਪਤਾ ਕਰ ਸਕਦੇ ਹਾਂ ਕਿ ਆਪਣੀ ਟਰੇਨ। ਦੀ ਟਿਕਟ ਵੀ ਬੁੱਕ ਕਰ ਸਕਦੇ ਹਾਂ ਜਾਂ ਕਦੋਂ ਆਏਗੀ। ਜਾਂ ਕਦੋਂ ਆਏਗੀ ਜਾਂ ਕਦੋਂ ਪਹੁੰਚ ਜਾਏਗੀ। ਆਪਾਂ ਇਸ ਤਰ੍ਹਾਂ ਵੀ ਪਤਾ ਕਰ ਸਕਦੇ ਹਾਂ।
ਜੀ ਬਿਲਕੁਲ ਐਵੇਂ ਇ ਇੱਕ ਵਾਰੀ ਮੇਰੇ ਨਾਲ ਹਾਦਸਾ ਹੋਇਆ ਸੀ। ਮੈਂ ਆਪਣਾ ਅਸੀਂ ਅੰਮ੍ਰਿਤਸਰ ਦੀ ਟਿਕਟਾਂ ਬੁੱਕ ਕਰਾਈਆਂ ਸੀ ਬਟ ਚਾਰ ਵਜੇ ਦੀ ਟਾਈਮਿੰਗ ਸੀ ਬਟ। ਉਹ ਸਾਡੇ ਚਾਰ ਲੇਟ ਹੋ ਗਈ ਹੈ ਤੇ ਅਸੀਂ ਮਤਲਬ ਐ ਸਾਨੂੰ ਨਾ ਇੱਕੋ ਦਮ ਮੈਸੇਜ ਆ ਗਿਆ ਸੀ। ਘਰੋਂ ਨਿਕਲਣ ਲੱਗੇ ਸੀ ਤੇ ਸਾਡਾ ਟਾਈਮ ਵੇਸਟ। ਨਾ ਹੋਏ ਇਸ ਕਰਕੇ ਉਹ ਨੇ ਪਹਿਲੇ ਹੀ ਸਾਨੂੰ ਘੰਟਾ ਪਹਿਲੇ ਸਾਨੂੰ ਮੈਸੇਜ ਕਰ ਦਿੰਦੇ ਨੇ। ਤਾਂ ਕਿ ਜਿਹੜੇ ਸਾਮਣੇ ਵਾਲਾ ਬੰਦਾ ਉਹ ਸਾਵਧਾਨ ਹੋ ਜਾਏ। ਜਾਂ ਤੁਹਾਡਾ ਟਾਈਮਿੰਗ ਲੇਟ ਏ ਤੁਸੀਂ ਆਪਣਾ ਆਰਾਮ ਨਾਲ ਆਓ। ਦੇਖੋ ਕਿੰਨਾ ਕਿੰਨਾ ਸਾਡਾ ਟਾਈਮ ਬਚਾਉਂਦੀ ਹੈ ਇਹ ਚੀਜ਼ਾਂ ਫੋਨ ਹੋ ਗਿਆ।
ਹਾਂਜੀ।
ਹਾਂਜੀ।
ਅੱਜ ਕੱਲ੍ਹ ਇਹ ਮਤਲਬ ਕਿ ਸਿੱਖਿਆ ਦੇ ਆਧਾਰ ਤੇ ਵੀ ਬਹੁਤ ਵਧੀਆ ਚੀਜ਼ ਨੇ। ਆਪਾਂ ਹਰ ਚੀਜ਼। ਜੋ ਕਿ ਆਪਾਂ ਨੂੰ ਨਹੀਂ ਪਤਾ ਉਹ ਵੀ ਆਪਾਂ ਮੋਬਾਇਲ ਤੇ ਦੇਖ ਸਕਦੇ ਹਾਂ।
ਹਾਂਜੀ। ਬਿਲਕੁਲ ਬਿਲਕੁਲ।
ਹਾਂਜੀ ਹਾਂਜੀ ਜੇ ਇਸਦਾ ਦੇਖਿਆ ਜਾਵੇ ਕਿ ਸਹੀ ਇਸਤੇਮਾਲ ਆਪਾਂ ਨੂੰ ਬਹੁਤ ਜ਼ਿਆਦਾ ਕਰਨਾ ਚਾਹੀਦਾ। ਬੱਚਿਆਂ ਨੂੰ, ਵੱਧ ਤੋਂ ਵੱਧ ਦੂਰ ਰੱਖਣਾ ਚਾਹੀਦਾ ਜੋ, ਕਿ ਇਹਨਾਂ ਤੇ ਬਹੁਤ ਬੁਰਾ ਅਸਰ ਨਾ ਪਵੇ। ਜੇਕਰ ਆਪਾਂ ਬੱਚਿਆਂ ਨੂੰ ਛੋਟੇ ਹੁੰਦੇ ਹੀ ਸਮਝਾਂਦੇ ਚਵਾਂਗੇ ਤਾਂ ਫਿਰ ਹੀ, ਅੱਗੇ ਜਾਕੇ ਉਹ, ਬਹੁਤ ਚੰਗੀਆ ਆਦਤਾ ਉਹਨਾਂ ਵਿੱਚ ਆ ਜਾਣਗੀਆਂ।
ਹਾਂਜੀ ਤੁਸੀਂ ਬਹੁਤ ਠੀਕ ਗੱਲ ਕਰ ਰਹੇ ਹੋ। ਸਾਨੂੰ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਮਝਾਉਣਾ ਚਾਹੀਦਾ ਹੈ ਕਿ ਹਾਂ। ਦੇਖੋ ਅੱਜ ਕੱਲ੍ਹ ਜਿਵੇਂ ਛੋਟੇ ਬੱਚੇ ਹੁੰਦੇ ਨੇ। ਦੇਖੋ ਸ਼ੁਰੂ ਤੋਂ ਤਾਂ ਆਪਾਂ ਉਹਨਾਂ ਨੂੰ ਸਕੂਲ ਨਹੀਂ ਪਾ ਸਕਦੇ। ਪੰਜਵੀਂ ਕਲਾਸ ਤੋਂ ਪਹਿਲੇ ਤੇ ਅੱਜ ਕੱਲ ਦੇਖੋ ਟੈਕਨੋਲੋਜੀਆਂ। ਕਿੰਨੀਆਂ ਸਹੀ ਮਤਲਬ ਕਿੰਨੇ ਉਹਨਾਂ ਨੇ ਸਾਨੂੰ ਵਧੀਆ ਚੀਜ਼ ਦਿੱਤੀ ਏ। ਕਿ ਤੁਸੀਂ ਫੋਨ ਰਾਹੀਂ। ਮੰਨ ਲਓ, ਟੀ ਵੀ ਰਾਹੀਂ ਤੁਸੀਂ ਆਪਣੇ ਬੱਚਿਆਂ ਨੂੰ ਪੋਇਮ ਸਿਖਾ ਦੋ ਅਲਫਾਬੈਟ ਸਿਖਾ ਦੋ। ੳੜਾ ਐੜਾ ਸਿਖਾ ਸਕਦੇ ਹੋ ਹੈਨਾ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਤੁਸੀਂ ਉਹ ਨੂੰ ਲਗਾ। ਕੇ ਦੇ ਦੋ ਦੇਖੋ ਬੱਚਾ ਸੁਣਨ ਨਾਲ ਜ਼ਿਆਦਾ ਜਲਦੀ ਕਵਰ ਕਰਦਾ।
ਹਾਂਜੀ-ਹਾਂਜੀ, ਅੱਜ ਕੱਲ ਤਾਂ ਛੋਟੇ ਬੱਚੇ ਹੁੰਦੇ ਆ ਜੋ, ਕਿ ਮੋਬਾਇਲ ਦੇਖਦੇ-ਦੇਖਦੇ, ਮਤਲਬ ਕਿ ਹੂੰ, ਹਾਂਜੀ-ਹਾਂਜੀ ਇਹ ਤਾ ਹੈ।
ਹਾਂਜੀ-ਹਾਂਜੀ। ਹੋਰ ਸੁਣਾਓ?
ਬਸ, ਵਧੀਆ ਜੀ।
ਹਾਂਜੀ, ਬਸ ਦੇਖੋ ਅੱਜ-ਕਲ ਹਾਂਜੀ ਦੇਖੋ ਅੱਜ-ਕੱਲ ਇਹ ਵੀ ਤਾਂ ਕਿੰਨਾ ਫਾਇਦਾ, ਹੁਣ ਦੇਖੋ ਅਸੀਂ ਟੀਵੀ ਹਰ ਪਾਸੇ ਨਹੀਂ ਲੈਕੇ ਜਾ ਸਕਦੇ। ਫੋਨ ਸਾਡੇ, ਹਮੇਸ਼ਾ ਸਾਡੇ ਕੋਲ ਹੁੰਦਾ। ਅਸੀਂ ਜਿੱਥੇ ਮਰਜੀ ਜਿਵੇਂ, ਕਿਵੇਂ ਮਰਜ਼ੀ ਅਸੀਂ ਬੈਠੇ ਹੋਈਏ ਹਨਾ, ਅਸੀਂ ਆਪਣੇ ਫੋਨ ਤੋ ਮਤਲਬ, ਕੁਛ ਵੀ ਦੇਖ ਸਕਨੇ ਹਾਂ, ਕਿਸੇ ਨਾਲ ਵੀ ਕਿਸੇ ਟਾਈਮ ਵੀ ਆਪਾਂ ਗੱਲ ਕਰ ਸਕਦੇ ਹਾਂ, ਹਨਾ।
ਹਾਂਜੀ-ਹਾਂਜੀ ਦੇਖੋ ਕਿ, ਪਹਿਲਾਂ ਵਾਲੇ ਸਮੇਂ'ਚ ਕਿਸੇ ਨੂੰ ਪਤਾ ਨਹੀਂ ਚੱਲਦਾ ਸੀ, ਕਿਸੇ ਦੀ ਮੌਤ ਹੋ ਜਾਂਦੀ ਸੀ। ਤਾਂ ਕਰਕੇ, ਉਹ ਕਾਫੀ ਟਾਈਮ ਤੱਕ ਪਤਾ ਨਹੀਂ ਚੱਲਦਾ ਸੀ, ਅੱਜ-ਕੱਲ ਦੇਖੋ ਨਾਲ ਦੀ ਨਾਲ ਹੀ, ਕੌਲ ਕੀਤੀ ਜਾਂਦੀ ਹੈ ਅਤੇ, ਪਤਾ ਲਗਾਇਆ ਜਾਂਦਾ ਏ। ਹਮ
ਹਾਂਜੀ। ਬਿਲਕੁਲ ਸਹੀ ਕਹਿ ਰਹੇ ਹੋ। ਤੁਸੀਵੇਰੇ ਤਾਂ ਪਹਿਲੇ ਤਾਂ ਜਿਵੇਂ ਚਿੱਠੀਆਂ ਆਉਂਦੀਆਂ ਹੀ, ਕਿੰਨਾ ਟਾਈਮ, ਕਿੰਨਾ-ਕਿੰਨਾ ਟਾਈਮ ਲੱਗ ਜਾਣਾ। ਫਿਰ ਉਹਨਾਂ ਦਾ, ਸੰ ਦੇਸਾ ਵਾਪਸ ਜਾਂਦਿਆਂ ਵੀ, ਉਓਨੇ ਹੀ ਟਾਈਮ ਲੱਗ ਜਾਣਾ ਇੰਨੇ'ਚ ਤਾਂ, ਕਿੰਨਾ ਮਤਲਬ ਟਾਈਮ ਖਰਾਬ ਹੁੰਦਾ ਬੰਦੇ ਦਾ।
ਹਾਂਜੀ-ਹਾਂਜੀ, ਅੱਜ-ਕੱਲ ਇਹ ਸਭ ਚੀਜ਼ਾਂ ਖਤਮ ਹੋ ਗਈਆਂ, ਜੇ ਦੇਖਿਆ ਜਾਵੇ ਕਿ ਆਪਾਂ ਨੂੰ ਵੱਧ ਤੋਂ ਵੱਧ, ਇਹਦੇ ਫੋਨ ਵਿੱਚ ਦੇਖੋ ਜੀ, ਬਹੁਤ ਬੁਰੀਆਂ ਚੀਜ਼ਾਂ ਵੀ ਬਹੁਤ ਨੇ। ਅਤੇ ਦੇਖੋ, ਕੁਝ ਚੀਜ਼ਾਂ ਸਿੱਖਣ ਲਈ ਵੀ ਬਹੁਤ ਨੇ। ਆਪਾ ਨੂੰ ਚਾਹੀਦਾ ਕਿ ਆਪਾਂ, ਵੱਧ ਤੋਂ ਵੱਧ ਚੰਗੀਆਂ ਚੀਜ਼ਾਂ ਵੱਲ ਧਿਆਨ ਦਈਏ। ਅਤੇ ਮਾੜੀਆਂ ਚੀਜ਼ਾਂ ਤਾਂ ਜੀ ਦੇਖੋ, ਨਹੀਂ ਦੇਖਣੀਆਂ ਚਾਹੀਦੀਆਂ। ਬਹੁਤ ਅੱਜ-ਕੱਲ ਸੋਸ਼ਲ ਮੀਡੀਆ ਤੇ ਵੀ, ਬਹੁਤ ਕੁਝ ਚੱਲ ਰਿਹਾ ਇੱਦਾਂ ਦਾ।
ਹਾਂਜੀ-ਹਾਂਜੀ ਬਹੁਤ ਠੀਕ ਕਹਿ ਰਹੇ ਹੋ ਤੁਸੀ, ਦੇਖੋ ਬੱਚਾ ਫੋਨ ਤੋਂ ਹੀ ਸਿੱਖਦਾ ਹੈਨਾ, ਮਾੜੀਆਂ ਚੀਜ਼ਾਂ ਵੀ ਹੋ ਗਈਆਂ, ਚੰਗੀਆਂ ਚੀਜ਼ਾਂ ਵੀ ਹੋ ਗਈਆਂ। ਦੇਖੋ, ਅੱਜ-ਕੱਲ ਕਿੰਨਾ ਕੁੱਝ ਚੱਲ ਰਿਹਾ ਹੈ, ਜਿਵੇਂ ਅਗਰ ਅਸੀਂ ਲਾ ਲਈਏ, ਆਪਾਂ ਇੰਸਟਾਗ੍ਰਾਮ ਹੀ ਲਾ ਲੀਏ ਉੱਥੇ ਜਿਵੇਂ ਉਹ ਰੀਲਾਂ ਵਗੈਰਾ ਆਉਂਦੀਆਂ ਨੇ, ਕਈਆਂ ਨੇ ਕਿੰਨਾ ਮਤਲਬ ਜਿਵੇਂ ਗ਼ਲਤ ਯੂਜ ਕੀਤਾ ਹੁੰਦਾ ਹੈਨਾ। ਤੇ ਕਈ, ਕਿੰਨਾ ਅੱਛਾ ਸਾਨੂੰ ਸਮਝਾ ਰਹੇ ਹੁੰਦੇਨ, ਕਿੰਨਾ ਸਾਨੂੰ ਮਤਲਬ ਗਿਆਨ ਦਿੰਦੇ ਹੁੰਦੇ, ਆਪਣੇ, ਉਹਦੇ ਆਪਣੇ ਟੈਲੈਂਟ ਰਾਹੀਂ। ਸਾਨੂੰ ਲੋਕਾਂ ਦਾ ਟੈਲੈਂਟ ਵੀ ਦੇਖੋ ਪਤਾ ਚੱਲਦਾ ਇਹਦੇ ਤੋਂ
ਹਾਂਜੀ ਹਾਂਜੀ ਦੇਖੋਗੇ ਜੇਕਰ ਆਪਾਂ ਵੀਡੀਓ ਚੰਗੀਆਂ ਬਣਾਵਾਂਗੇ ਤਾਂ ਚੰਗੇ ਲੋਕ ਦੇਖਣਗੇ ਅੱਗੇ ਤਾਂ ਬਹੁਤ ਵਧੀਆ ਮਤਲਬ ਉਹਨਾਂ ਨੂੰ ਹੁੰਦਾ
ਜੀ-ਜੀ ਬਿਲਕੁਲ ਸਹੀ ਕਹਿ ਰਹੇ ਹੋ।
ਮਬੈਲ ਦੇਖੋ ਆਪਣੀ ਸਿਹਤ ਤੇ ਵੀ ਬਹੁਤ ਬੁਰਾ ਪ੍ਰਭਾਵ ਪਾਉਂਦਾ ਏ, ਜੇਕਰ ਆਪਾਂ ਜੇਕਰ ਆਪਾਂ ਪਏ-ਪਏ ਦੇਖਦੇ ਰਹਾਂਗੇ, ਤਾਂ ਆਪਾਂ ਦੇਖਦੇ ਕਿ ਪਤਾ ਨਹੀਂ ਲੱਗਦਾ ਜੀ, ਕਿੰਨਾ ਟਾਈਮ ਹੋ ਗਿਆ, ਜਾਂ ਮਤਲਬ, ਜਿੰਨਾ ਟਾਈਮ ਆਪਾਂ ਮਰਜ਼ੀ ਦੇਖ ਸਕਦੇ ਹਾਂ। ਕੋਈ ਗੇਮ ਖੇਡ ਸਕਦੇ ਹਾਂ, ਜਾਂ ਕੋਈ ਹੋਰ ਕੋਈ, ਫਿਲਮਾਂ ਵਗੈਰਾ ਗਾਣੇ ਸੁਣ ਸਕਦੇ ਹਾਂ।
ਹਾਂਜੀ-ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ, ਜਿਵੇਂ ਕੱਲ ਤੁਸੀਂ ਬੱਚਿਆਂ ਤੋਂ ਹੀ ਲਾ ਲਓ, ਬੱਚਿਆਂ ਨੂੰ ਮਤਲਬ ਫੋਨ ਫੜਾ ਦੋ ਹੱਥ'ਚ, ਕਿੰਨੇ-ਕਿੰਨੇ ਘੰਟੇ ਬੀਤ ਜਾਂਦੇ ਨੇ ਪਤਾ ਹੀ ਨੀ ਲੱਗਦਾ
ਹਾਂਜੀ ਹਾਂਜੀ ਇਹਨਾ ਕੁ
ਚ ਕਿਤਾਬਾਂ ਫੜਾ ਦੋ ਦਸ ਪੰਦਰਾਂ ਮਿੰਟ ਵਿੱਚ ਹੀ ਐਵੇਂ ਥਾਕਜਨ ਗੇ ਨੀ ਇਧਰ ਆਏਗੀ
ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਜੀ ਬੱਚੇ ਪੜ੍ਹ ਕੇ ਖੁਸ਼ ਨਹੀਂ ਜ਼ਿਆਦਾਤਰ ਫੋਨ ਹੀ ਦੇਖਦੇ ਰਹਿੰਦੇ ਨੇ
ਹ ਪਰ ਦੇਖੋ ਅੱਜ ਕੱਲ੍ਹ ਅਗਰ ਯੂਜ਼ ਵੀ ਹੁੰਦਾ ਹੈ ਤਾਂ ਟੈਕਨੋਲੋਜੀ ਰਾਹੀਂ ਬੱਚਿਆਂ ਨੂੰ ਤੁਸੀਂ ਸਿਖਾ ਸਕਦੇ ਹੋ ਅਗਰ ਅੱਜ ਲ ਆਪਾਂ ਵੇਖੀਏ ਤੇ ਸਕੂਲਾਂ ਵਿੱਚ ਵੀ ਨਾ ਵੱਡੇ ਵੱਡੇ ਐਲ ਸੀ ਡੀਆਂ ਸਕਰੀਨਾਂ ਲੱਗੀਆਂ ਹੁੰਦੀਆਂ ਹਨਾ ਜਿਦਦੇ ਤੋਂ ਉਹ ਬੱਚਿਆਂ ਨੂੰ ਵਧੀਆ ਮਤਲਬ ਅ ਮਤ ਵਧੀਆ ਤਰ੍ਹਾਂ ਨਾਲ ਬੱਚਾ ਕੈਚ ਕਰ
ਹਾਂਜੀ ਹਾਂਜੀ ਦੇਖੋਗੇ ਅੱਜ ਕੱਲ੍ਹ ਹਰੇਕ ਹਰੇਕ ਘਰ ਵਿੱਚ ਦੋ ਜਾਂ ਤਿੰਨ ਜਾਂ ਚਾਰ ਹਰੇਕ ਬੱਚੇ ਕੋਲ ਜਾਂ ਵੱਡੇ ਵਡੇਰੇ ਕੋਲੇ ਆਪਣੇ ਫੋਨ ਹੁੰਦੇ
ਹਾਂਜੀ ਜੀ
ਅੱਜ ਕੱਲ੍ਹ ਬਹੁਤ ਟੈਕਨੋਲੋਜੀ ਅੱਗੇ ਵੱਧ ਚੁੱਕੀ ਆ
ਬਿਲਕੁਲ ਸਹੀ ਕਰੋ ਬਸ ਅਸੀਂ ਤਾਂ ਇੰਨਾ ਸਮਝਾ ਸਕਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਘੱਟ ਫੋਨ ਦੋ ਹਨਾ ਮਾਂ ਪਿਓ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਫੋਨ ਨਹੀਂ ਵੇਖਣਾ ਯ ਉਹਨਾਂ ਨੂੰ ਚੰਗੀਆਂ ਚੀਜ਼ਾਂ ਲਾ ਕੇ ਦੇਣ ਹਨਾ
ਹਾਂਜੀ ਚਲੋ ਮੈਂ ਤੁਹਾਨੂੰ ਰੁਕ ਕੇ ਕਰਦੀਈ ਕੋਾਲ
ਹਾਂਜੀ ਠੀਕ ਓਕੇ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ